ਹੈਲੋ
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਨੇ ਤੁਹਾਡੇ।
ਬਸ ਵਧੀਆ ਤੁਸੀਂ ਦੱਸੋ ਠੀਕ ਓ?
ਹਾਂਜੀ। ਮੈਂ ਠੀਕ ਹਾਂ, ਬੜੇ ਦਿਨਾਂ ਬਾਅਦ ਯਾਦ ਕੀਤਾ ਅੱਜ।
ਹਾਂਜੀ। ਬਸ, ਹੋਰ ਘਰ ਪਰਿਵਾਰ ਠੀਕ ਨੇ?
ਹਾਂਜੀ। ਸਭ ਵਧੀਆ ਨੇ। ਤੁਸੀਂ, ਦੱਸੋ ਉੱਧਰ ਬੱਚੇ, ਬਜ਼ੁਰਗ ਸਭ ਵਧੀਆ ਨੇ?
ਹਾਂਜੀ। ਸਭ ਠੀਕ ਨੇ।
ਅੱਛਾ। ਹੋਰ, ਕੀ ਕਰ ਰਹੇ ਸੀ?
ਕੁਛ ਨੀ। ਮੈਂ ਕਿਹਾ, ਬਈ ਵਿਹਲੀ ਬੈਠੀ ਸੀ। ਤੁਹਾਨੂੰ ਹੀ, ਕੋਲ ਕਰ ਲਾਂ। ਕਾਫ਼ੀ ਟਾਈਮ, ਹੋ ਗਿਆ ਨਾ।
ਬੜੇ ਵਧੀਆ, ਟੈਮ ਤੇ ਫੋਨ ਕੀਤਾ ਨੇ। ਮੈਂ ਤੁਹਾਨੂੰ, ਯਾਦ ਕਰ ਰਹੀ ਸੀ। ਮੈਂ ਕਹਿ, ਰਹੀ ਸੀ ਮੈਂ ਨਾ ਭੈਣ ਜੀ, ਕੋਲ ਪੁੱਛਾਂਗੀ। ਬਈ ਚੀਜ਼ ਵਾਲੀ, ਮੈਗੀ ਕਿੱਦਾਂ ਬਣਾਉਂਦੇ ਹੋ? ਤੁਸੀਂ ਬੱਚਿਆਂ ਵਾਸਤੇ। ਭ ਬੱਚੇ ਕਹਿੰਦੇ ਨੇ, ਮੈਨੂੰ ਚੀਜ਼ ਵਾਲੀ ਮੈਗੀ, ਬਣਾਉਣੀ ਨੀ ਆਉਂਦੀ। ਮੈਂ ਕਿਹਾ ਪੁੱ ਪੁੱਛਾਂਗੀ ਪੁੱਤ, ਮੈਂ ਬਈ, ਤੁਹਾਡੇ ਕੋਲੋਂ।
ਅੱਛਾ ਹਾਂ, ਉਹ ਬਹੁਤ ਸਿੰਪਲ ਏ। ਟੇਸਟੀ ਵੀ ਕਾਫੀ ਬਣਦੀ। ਮੈਂ ਵੀ, ਬਣਾਉਂਦੀ ਹਾਂ ਨਾ। ਮੇਰੇ ਬੱਚਿਆਂ ਨੂੰ ਬਹੁਤ ਪਸੰਦ ਆਂਦੀ ਏ।
ਅੱਛਾ।
ਹਾਂਜੀ।
ਮੈਂ ਪਤਾ ਤਾਂ ਲੱਗਿਆ ਸੀ ਵੀ ਤੁਸੀਂ ਬਣਾਦੇ ਓ। ਅਤੇ ਟੇਸਟ ਹੀ ਬੜੀ ਬਣਦੀ ਏ। ਅੱਛੀ ਹੁੰਦੀ ਹੈ। ਤਾਂ ਫੇਰ ਤੁਸੀਂ, ਮੈਨੂੰ ਦੱਸ ਦਿਓ, ਰੈਸਪੀ। ਅਗਰ ਤੁਹਾਡੇ ਕੋਲ, ਟਾਈਮ ਹੈਗਾ ਤੇ।
ਅ ਹਾਂਜੀ-ਹਾਂਜੀ, ਮੈਂ ਤੇ, ਫ੍ਰਰੀ ਸੀ, ਦੱਸ ਦਿੰਦੀ ਆਾਂ ਮੈਂ। ਪਹਿਲੇ ਤੇ ਤੁਸੀਂ ਨਾ ਦੇਖੋ, ਕਿੰਨੇ ਪੈਕੇਟ ਬਣਾਉਣੇ ਆ। ਤੁਸੀਂ ਮੈਗੀ ਦੇ। ਦੋ ਬਣਾਣੇ ਨੇ। ਅਗਰ।
ਅੱਛਾ
ਤੁਸੀਂ, ਹਾਂਜੀ। ਇਕ ਔ ਆਉਂਦਾ ਮਾਰਕੀਟ। ਟੀ ਚ ਬੱਚਿਆਂ ਦੀ ਚੀਜ਼ ਹੁੰਦੀ ਹੈ। ਉਹ ਪਫਕੌਣ, ਸੁਣਿਆ ਹੋਏਗਾ, ਨਾਮ ਤੁਸੀਂ।
ਅੱਛਾ-ਅੱਛਾ, ਅੱਛਾ। ਹਾਂਜੀ-ਹਾਂਜੀ ਨਿਆਣੇ ਖਾਂਦੇ ਨੇ। ਹਾਂ। ਪੈਕੇਟ ਖਾਂਦੇ ਨੇ ਬੱਚੇ।
ਹਾਂਜੀ। ਉਹ ਹੋ ਗਿਆ। ਨਹੀਂ ਤੇ ਫੇਰ, ਇੱਕ ਚੀਜ਼ ਬੋਲ ਵੀ ਆਉਂਦੀ ਏ। ਉਹ ਵੀ, ਬੱਚੇ ਹੀ ਖਾਂਦੇ ਨੇ।
ਅੱਛਾ-ਅੱਛਾ।
ਹਾਂਜੀ। ਤੇ ਪਹਿਲੇ, ਪਾਣੀ ਪਾ ਲੋ ਦੋ ਗਲਾਸ। ਅਗਰ ਦੋ ਪੈਕੇਟ, ਬਣਾਉਣੀ ਹੈ। ਮੈਗੀ ਤੇ।
ਅੱਛਾ। ਦੋ ਪੈਕੇਟ ਵਿੱਚ, ਦੋ ਗਲਾਸ ਪਾਣੀ ਪਏਗਾ।
ਦੋ ਹੀ ਗਲਾਸ ਬਸ। ਔਰ ਇਨੇ ਚ ਫੇਰ, ਤੁਸੀਂ ਉਹ ਪਾ ਦੋ ਪਫਕੋਣ। ਉਹ ਜਦੋਂ ਹਲਕੇ ਮੈਲਟ ਹੋ ਜਾਣ ਨਾ, ਪੂਰਾ ਇੱਕਦਮ ਪਾਣੀ'ਚ ਪੂਰੇ ਮਿਕਸ ਹੋ ਜਾਣ ਪਤਾ ਲੱਗ ਜੇਗਾ ਤੁਹਾਨੂੰ, ਦੇਖਕੇ ਹੀ
ਜਿਹੜੇ ਪਫਕੋਨ ਹੋਂਦੇ ਨੇ, ਇਹ ਸਾਨੂੰ ਮਤਲਬ ਬਾਹਰ ਐਵੇਂ ਨੋਰਮਲ ਸ਼ੋਪ 'ਤੇ ਮਿਲ ਜਾਏਂਗੇ? ਫਿਰ ਐ ਕਿੱਧਰੋਂ, ਔਡਰ ਕਰਕੇ ਮੰਗਾਣੇ ਪੈਂਦੇ ਨੇ?
ਹਾਂਜੀ। ਇਹ ਤੇ, ਬਹੁਤ ਨੋਰਮਲੀ, ਮਿਲ ਜਾਣਗੇ ਬੱਚੇ ਖਾਂਦੇ, ਰਹਿੰਦੇ ਨੇ ਅਕਸਰ।
ਅੱਛਾ। ਕੋਰ ਕੋਰਨ, ਵਰਗੀ ਸ਼ੇਪ ਹੁੰਦੀ ਹੈ। ਇਸ ਤਰਾਂ ਜਿਵੇਂ। ਕੋਰਟ ਹੁੰਦੇ ਨੇ, ਉਵੇਂ ਦੇ ਹਨਾ।
ਜੀ
ਹਾਂਜੀ-ਹਾਂਜੀ ਅੱਛਾ, ਫਿਰ ਉਹਨੂੰ ਪਾਣੀ ਚ, ਦੋ ਪੈਕੇਟ। ਦੋ ਗਲਾਸ ਦੇ, ਤੇ ਦੋ ਪੈਕੇਟ, ਪਾ ਦਾਂਗੇ ਵਿੱਚ।
ਹਾਂਜੀ। ਦੋ ਪੈਕੇਟ ਮੈਗੀ, ਬਣਾਉਣੀ ਏ। ਤੇ ਦੋ ਹੀ, ਗਲਾਸ ਪਾਣੀ ਪਾ ਲੋ। ਔਰ, ਦੋ ਹੀ ਪੈਕੇਟ ਪਪਕੋਨ ਪਾ ਲਓ। ਦਸ-ਦਸ, ਵਾਲੇ ਆਉਂਦੇ ਨੇ। ਪੰਜ-ਪੰਜ, ਵਾਲੇ ਵੀ ਆਉਂਦੇ ਨੇ। ਤੁਸੀਂ ਚਾਰ ਪਾ, ਸਕਦੇ ਹੋ। ਦਸ-ਦਸ, ਵਾਲੇ ਦੋ ਪਾ ਲੋ। ਹਾਂਜੀ।
ਮੈਨੂੰ ਲੱਗਿਆ ਤੁਸੀਂ ਮਤਲਬ, ਜਿਹੜੀ ਓਰੀਜਨਲ ਚੀਜ਼ ਹੁੰਦੀ ਏ, ਉਸ ਦੀ ਗੱਲ ਕਰ ਰਹੇ ਹੋ, ਜਿਹੜੀ ਮਤਲਬ ਜੋ ਆਪਾਂ ਦੁੱਧ ਦੀ ਮਤਲਬ ਬਣਦੀ ਹੈ ਨਾ, ਉਸ ਚੀਜ਼ ਨਾਲ ਬਣਾਉਣ਼
ਹਾਂਜੀ- ਹਾਂਜੀ। ਹਾਂਜੀ, ਉਹ ਵੀ ਕਾਫ਼ੀ ਅੱਛੀ ਬਣਦੀ ਏ, ਪਰ ਉਹ ਸਿੰਪਲ ਮੈਗੀ ਬਣਾਕੇ ਉੱਪਰ ਚੀਜ਼ ਪਾਲੋ ਉਹੀ ਟੇਸਟ ਆਏਗਾ, ਨੀ, ਤੇ, ਏ, ਪ ਕੋਨ ਹਾਂਜੀ ਇਹ ਤੇ ਮਤਲਬ, ਜਿਵੇਂ ਬੱਚਿਆਂ ਨੂੰ ਇੱਕੋ ਦਮ ਮੰਗ ਲਈ, ਬੱਚਿਆਂ ਨੇ ਚੀਜ਼ ਹੈ ਨੀ। ਘਰ ਐਵੇਲੇਬਲ
ਹਾਂਜੀ-ਹਾਂਜੀ।
ਹਾਂਜੀ, ਹੁਣ ਕੋਲ ਘਰ ਦੇ ਚੀਜ਼ ਤੇ ਮਿਲਦੀ ਨੀ, ਕਾਫੀ ਸਾਰੀ ਸ਼ੋਪ ਵਗੈਰਾ ਤੇ। ਤੇ ਇਹ ਤੇ ਪਫਕੋਨ ਮਿਲ ਜਾਂਦੇ ਨੇ, ਹੂੰ, ਬਸ। ਪਫਕੋਨ ਨਾਲ ਬਣਾ ਸਕਦੇ ਹਾਂ।
ਅੱਛ-ਅੱਛਾ, ਫਿਰ ਆਪਾਂ ਪਾ ਲਈ, ਉਹ ਗੈਸ ਤੇਜ਼ 'ਤੇ ਕਰਨੀ ਘੱਟ 'ਤੇ?
ਨਹੀਂ ਇਹ, ਸਿਮ ਗੈਸ ਤੇ ਬਣਾ ਲਉ।
ਅੱਛਾ, ਸਿੰਮ ਗੈਸ ਦੇ ਵਿੱਚ ਪਫਕੋਨ ਦੇ ਪੈਕੇਟ ਪਾਲਾਂ
ਹਾਂਜੀ-ਹਾਂਜੀ ਤੇ ਫਿਰ ਉਹ ਜਦੋਂ, ਪੂਰੇ ਮੈਲਟ ਹੋ ਜਾਣ ਨਾ, ਪਫਕੋਨ ਫਿਰ ਛੋਟੀ ਬੋਲ ਨੂੰ ਕਟੋਰੀ
ਹਾਂਜੀ-ਹਾਂਜੀ।
ਉਹ 'ਚ ਨਾ ਹਾਂਜੀ, ਉਹ'ਚ ਨਾ ਦੋ- ਤਿੰਨ ਚੱਮਚ ਪਾਣੀ ਪਾਦੋ। ਨੋਰਮਲ ਵੋਟਰ ਨਾ ਜਿਆਦਾ ਠੰਡਾ, ਨਾ ਗਰਮ
ਅੱਛਾ-ਅੱਛਾ।
ਹਾਂਜੀ। ਤੇ ਫਿਰ ਉਹ'ਚ ਨਾ, ਮੈਗੀ ਮਸਾਲਾ, ਜੋ ਮੈਗੀ ਨਾਲ ਮਸਾਲਾ ਮਿਲਦਾ ਸਾਨੂੰ। ਮੈਗੀ ਦੇ ਪੈਕੇਟ ਵਿੱਚ ਹੁੰਦਾ ਜਿਹੜਾ, ਹਾਂਜੀ, ਉਹ ਤੇ ਹੋਰ ਜੋ, ਆਪਣੇ ਡੇਲੀ ਰੂਟੀਨ ਦੇ ਮਸਾਲੇ ਨੇ, ਨਮਕ, ਹਲਦੀ ਬੱਚੇ ਲਾਲ-ਮਿਰਚ ਖਾਂਦੇ ਨੇ ਕੋਈ। ਲਾਲ ਮਿਰਚ ਪਾਦੋ, ਨੀ ਤੇ ਬਸ ਨਮਕ, ਹਲਦੀ ਨਾਲ ਵੀ ਕੰਮ ਚੱਲ ਜੂਗਾ।
ਅੱਛਾ- ਅੱਛਾ।
ਹਾਂਜੀ।
ਵੈਸੇ ਮੈਗੀ ਮਸਾਲੇ 'ਚ ਥੋੜ੍ਹਾ ਬਹੁਤ ਸਪਾਈਸਿਸ ਹੁੰਦੇ ਨੇ, ਜੋ ਮਤਲਬ ਮਿਰਚ ਲੱਗਦੀ ਏ। ਹਾਂਦੇ ਆ, ਹ ਅਤੇ ਫਿਰ ਆਪਾ, ਉਹ ਜਿਹੜੀ ਗੈਸ ਸਾਡੀ ਚੱਲ ਰਹੀ ਸੀ, ਉਹ ਪਫਕੋਨ ਪਾਏ ਦੇ ਨੇ ਘੱਟ ਗੈਸ, ਚੱਲਦੀ ਰਹੇਗੀ?
ਹਾਂਜੀ-ਹਾਂਜੀ। ਫੇਰ ਉਹ ਨਾ, ਸਲਰੀ ਜਿਹੀ ਬਣ ਜਾਏਗੀ, ਪਾਣੀ ਪਾ ਦੋਗੇ ਤੁਸੀ ਸਾਰੇ ਮਸਾਲਿਆਂ'ਚ
ਅੱਛਾ- ਅੱਛਾ।
ਹਾਂਜੀ। ਤੇ ਫੇਿਰ ਉਹਨੂੰ ਉਸ ਜੋ ਪਫਕੋਨ ਵਾਲਾ ਆਪਣਾ ਹੈਗਾ ਨਾ, ਪਾਣੀ ਚੋਂ ਪਾ ਰੱਖਿਆ ਸੀ।
ਹਾਂਜੀ, ਹਾਂਜੀ।
ਉਹਨੂੰ ਉਹ ਚ ਪਾ ਦੇਣਾ, ਫੇਿਰ ਉਹ ਮਸਾਲਾ ਜੋ ਸ ਲਰੀ ਬਣਾਈ ਸੀ।
ਹਾਂਜੀ-ਹਾਂਜੀ।
ਹਾਂਜੀ ਤੇ ਫਿਰ, ਹਾਂਜੀ ਸਿੰਮ ਗੈਸ
ਅੱਛਾ-ਅੱਛਾ। ਹਾਂਜੀ, ਫਿਰ
ਉਹ ਨਾ ਜਿਵੇਂ ਤੁਸੀਂ, ਉਹ ਸਲਰੀ ਪਾਓਗੇ ਮਸਾਲੇ ਵਾਲੀ ਤੇ ਨਾਲ ਦੀ ਤੁਸੀਂ ਨਾ ਕੜਸ਼ੀ ਵਗੈਰਾ ਮਾਰਦੇ ਰਹਿਣਾ, ਨੀ ਤੇ ਲੰਮਸ ਪੈ ਜਾਣਗੇ।
ਹਾਂਜੀ-ਹਾਂਜੀ, ਠੀਕ ਏ। ਆਪਾਂ ਚਲਾਂਦੇ ਰਹਾਂਗੇ ਚੱਮਚ ਨਾਲ, ਜਾਂ ਕੜਛੀ ਜੋ ਵੀ ਹੈ। ਐਵੀ ਉਹਨੂੰ, ਅੱਛਾ ਫੇਰ ਇਹਦੇ'ਚ ਟਮਾਟਰ, ਪਿਆਜ਼, ਵਗੈਰਾ ਮਤਲਬ ਕੁਛ ਨਹੀਂ ਪੈਣਾ।
ਨਹੀਂ ਨਹੀਂ ਇਹ ਬਿਨਾਂ ਵੈਜੀਟੇਬਲ ਵਾਲੀ ਕੋਈ ਇੱਕ ਮੈਗੀ ਜੋ ਹੁੰਦੀ ਹੈ ਨਾ ਇੱਕ
ਆਪਾਂ ਈਜ਼ਲੀ ਜੋ ਦੋ ਮਿੰਟ 'ਚ ਬਣਾਉਂਦੇ ਹਾਂ ਦੋ ਮਿੰਟ ਤਾਂ ਮਤਲਬ ਨਾਮ ਹੈਗਾ ਬੰਦੀ ਤਾਂ ਪੰਜ ਮਿੰਟ 'ਚ ਹੀ
ਹਾਂ ਹਾਂ ਉਹੀ ਪੰਜ ਵੀ ਨਹੀਂ ਪੰਦਰਾਂ ਹੀ ਲੱਗ ਜਾਂਦੇ ਨੇ
ਹਾਂਜੀ ਹਾਂਜੀ
ਹਾਂਜੀ ਬੱਚੇ ਮੰਗਦੇ ਨੇ ਨਾ ਮੈਗੀ ਹੂਨ ਜਿਵੇਂ ਵੈਜੀਟੇਬਲ ਕੋਈ ਪਈ ਨੀ ਘਰ
ਹਾਂਜੀ ਹਾਂਜੀ
ਹਾਂ ਫਿਰ ਇਹਨੇ ਚ ਅਸੀਂ ਆਪਣਾ ਨਾ ਉਹ ਜੋ ਹੈਗਾ ਸਾਡੇ ਗ੍ਰੇਵੀ ਬਣਾਈਏ ਜੋ ਅਸੀਂ ਮਸਾਲੇ ਵਗੈਰਾ ਵਾਲੀ
ਹਾਂਜੀ ਉਹ ਪਾਣੀ 'ਚ ਪਾ ਦਿੱਤੀ ਸੀ ਨਾ
ਹਾਂਜੀ ਤੇ ਉਹ ਚ ਨਾ ਬੋਇਲ ਆ ਜਾਏਗਾ ਥੋੜ੍ਹਾ
ਅੱਛਾ ਅੱਛਾ ਇਹ ਉਬਾਲਾ ਆਣਾ ਵ ਅੱਛਾ
ਜੀ ਇੱਕ ਬੋਇਲ ਆ ਜੇ ਫਿਰ ਉਹਨੇ ਤੁਸੀਂ ਮੈਗੀ ਪਾ ਦੋ ਆਪਣੀ ਤੋੜ ਕੇ ਮੈਗੀ ਐਵੇਂ ਹੀ ਨਹੀਂ ਪਾਉਣੀ ਉਹ ਫਿਰ ਪੱਕਦਿਆਂ ਟਾਈਮ ਲੱਗੇਗਾ।
ਆਪਾਂ ਬਿਲਕੁਲ ਛੋਟੇ ਛੋਟੇ ਟੁਕੜੇ ਕਰ ਲਈਏ, ਸਿਰਫ ਦੋ ਡਿਵਾਈਡ
ਹਾਂ ਉਹ ਬਸ ਦੋ ਹੀ ਕਰਨੇ ਨੇ ਛੋਟੇ ਛੋਟੇ ਕਰੋਗੇ ਤੇ, ਫੇਿਰ ਇੰਨਾ ਮਜ਼ਾ ਵੀ ਨਹੀਂੀ ਆਉਂਦਾ ਮੈਗੀ ਦਾ।
ਹਾਂਜੀ ਹਾਂਜੀ।
ਹਾਂਜੀ।
ਫੇਿਰ ਆਪਾਂ ਪਾਣੀ ਤੇਲ ਦੇ ਵਿਚ ਤੇ, ਐਨੀ ਮਤਲਬ ਉਹਨੂੰ। ਖੁੱਲੀ ਪਕਾਉਣਾ ਵੀ ਢੱਕਣ ਰੱਖਣਾ
ਨਹੀਂ ਨਹੀਂ ਇਹਨੂੰ ਖੁੱਲੀ ਪਕਾਨੀ ਅਗਰ ਇਹ ਤੇ ਢੱਕਣ ਰੱਖਤਾ ਨਾ ਫੇਿਰ ਨੀਚੂ ਦੀ ਚੀਪਕ ਜਗੀ ਕੜਇ ਦੇ
ਅੱਛਾ
ਹਾਂਜੀ ਫੇਿਰ ਇਹਨੇ ਕੜਛੀ ਵਗੈਰਾ ਮਾਰ ਲੋ ਹੋਰ ਸੈਵਨਟੀਸ ਪਰਸੈਂਟ ਕੁੱਕ ਹੋ ਜਾੇ ਨਾ ਮੈਗੀ
ਹਾਂਜੀ ਹਾਂਜੀ
ਹਾਂਜੀ ਫਿਰ ਉਹ ਚ ਬਟਰ ਪਾ ਦੋ ਥੋੜ੍ਹਾ ਜ ਦੇਸੀ ਘਿਓ ਹੈ ਤੇ ਦੇਸੀ ਘਿਓ ਪਾ ਦੋ
ਅੱਛਾ ਅਤੇ ਓਹਦੇ 'ਚ ਗ੍ਰਵੀ ਹੋਏਗੀ ਗ੍ਰੇਵੀ ਹੋਏਗੀ ਕਿ ਗ੍ਰੇਵੀ ਮਤਲਬ ਅਸੀਂ ਖ਼ਤਮ ਕਰਕੇ ਫਿਰ ਬਟਰ ਪਾਉਣਾਵੇ
ਨਹੀਂ ਨਹੀਂ ਗ੍ਰੇਵੀ ਹੋਏਗੀ ਇਹ ਚ ਤੁਹਾਨੂੰ ਪਤਾ ਲੱਗਦਾ ਰਹੇਗਾ ਕਿ ਬੋਇਲ ਆਉਂਦਾ ਪ ਥੋੜ੍ਹਾ ਥੋੜ੍ਹਾ ਨਾ ਮੈਗੀ ਚ
ਅੱਛਾ ਅਤੇਹ ਬਟਰ ਪਾਉਣਾ ਵੀ
ਹਾਂਜੀ
ੱ ਅਗਰ ਬਟਰ ਮਾਨ ਲੋ ਨਹੀਂ ਹੈ ਤੇ ਘਿਓ ਪਾ ਸਕਦੇ ਹ ਆਪਾਂ
ਹਾਂਜੀ ਦੇਸੀ ਪਾਨਾ ਪਰ
ਹਾਂਜੀ-ਹਾਂਜੀ ਦੇਸੀ, ਘਿਓ ਹੀ ਆਪਾਂ ਤਾਂ ਉਹੀ ਖਰਾ ਘਿਓ ਹੀ ਯੂਜ ਕਰਦੇ ਹਾਂ। ਘਰ ਦਾ ਕੱਢਿਆ ਹੋਇਆ।
ਹਾਂਜੀ, ਬਸ। ਫੇਿਰ ਇੰਨੇ ਚ ਹੋ ਜਾਏਗੀ ਕੁੱਕ ਮੈਗੀ ਫਿਰ ਸਰਵ ਕਰ ਦੋ
ਅੱਛਾ ਤੇ ਮਤਲਬ ਉੱਪਰ ਕੁਛ ਮਤਲਬ ਗਾਰਨਿਸ਼ ਕਰਨ ਵਾਸਤੇ ਹਰਾ ਧਨੀਆ ਵਗੈਰਾ ਕੁੱਛ ਵੀ ਨੀ ਪਾਉਣਾ ਵੀ ਨੋਰਮਲ ਮੈਗੀ ਜਿੱਦਾਂ ਹੁੰਦੀ ਹੈ
ਕਾਫੀ ਬੱਚਿਆਂ ਨੂੰ ਪਸੰਦ ਨੀ ਹੁੰਦਾ ਨਾ ਹਰਾ ਧਨੀਆ
ਹਾਂਜੀ ਅਤੇ ਮਤਲਬ ਐ ਮੈਗੀ ਹੀ ਸਿਰਫ ਐਵੇਂ ਬਣਾ ਸਕਦੇ ਹਾਂ ਜਾਂ ਆਪਾਂ ਜਿਵੇਂ ਹੋਰ ਨੂਡਲਸ ਵੀ ਆਉਂਦੇ ਨੇ ਜਿਵੇਂ ਵੀ ਹੈਗਾ ਵੀ ਤੇ ਅੱਜ ਕੱਲ੍ਹ ਕੁਛ ਹੋਰ ਵੀ ਟ੍ਰੇਡ ਵਿੱਚ ਚੱਲ ਗਏ ਨੇ ਨੂਡਲਸ ਇਹਨਾਂ ਨੂੰ ਵੀ ਅਸੀਂ ਚੀਜ਼ ਵਾਲੀ ਬਣਾ ਸਕਦੇ ਹੈਗੇ, ਸਿਰਫ ਮੈਗੀ ਦਾ ਹੀ ਟੇਸਟ ਆਉਂਦਾ।
ਇਹ ਬਸ ਹਾਂ ਇਹ ਬਸ ਮੈਗੀ ਬਣ ਸਕਦੀ, ਕਿਉੰਕਿ ਯੀਪੀ ਨੂਡਲ ਵਿੱਚ ਵੀ ਉਹ ਮਸਾਲੇ ਦੇ ਥੋੜੀ ਵੈਜੀ ਟੇਬਲ ਹੁੰਦੀ ਹੈ ਨਾ,
ਹਾਂਜੀ ਉਹਦੇ ਛੋਟੇ-ਛੋਟੇ ਪੈਜਿਸ ਹੁੰਦੇ ਨੇ।
ਹਾਂ, ਤੇ ਫਿਰ ਉਹ ਟੇਸਟ ਖਰਾਬ ਕਰ ਸਕਦਾ ਹੈ।
ਅੱਛਾ ਅਤੇ ਸਿਰਫ਼ ਮੈਗੀ ਹੀ ਐਵੇਂ, ਟੇਸਟੀ ਬਣ ਸਕਦੀ ਐ ਨਾ? ਅਤੇ ਅਗਰ ਆਪਾਂ ਜਿਵੇਂ ਚ ਚੀਜ਼ ਪਈ ਹੋਵੇ, ਸਾਡੇ ਕੋਲ ਤਾਂ ਫਿਰ ਆਪਾਂ ਐਵੇਂ ਚੀਜ਼ ਚੀਜ਼ ਵਾਲੀ ਵੀ ਬਣਾ ਸਕਦੇ, ਹਾਂ ਮਤਲਬ ਪੂਰੀ ਮੈਗੀ ਬਣਾ ਕੇ ਉੱਪਰ ਚੀਜ਼ ਕਸ਼ ਕੱਸ ਲਾਗੈ।
ਕਿ ਜਿਵੇਂ ਮਤਲਬ ਇਸ ਮੈਗੀ ਸੈਵਨਟੀ ਪਰਸੈਂਟ ਬਣਨ ਦੇ ਬਾਅਦ ਅਸੀਂ ਬਟਰ ਪਾਇਆ ਸੀ, ਉਵੇਂ ਉਹ ਚ ਚੀਜ਼ ਪਾ ਦੋ।
ਅੱਛਾ ਬੜੀ, ਬੜੀ ਤੁਸੀ ਸੀਗੇ ਮੇਰੇ ਤਾਂ ਮੂੰਹ ਚ ਇੱਕਦਮ ਪਾਣੀ ਆ ਗਿਆ, ਵੈ ਇੰਨੀ ਟੇਸਟ ਚ ਤੁਸੀਂ ਦੱਸੀ, ਕਿ ਬਣਾਉਣ ਦੀ ਤੇ ਮੈਨੂੰ ਤੇ ਦਿਲ ਕਰਗਿਆ ਵੈ, ਖਾਣ ਤੇ ਹੁਣੇ ਹੀ ਇਸ ਟਾਈਮ ਬੜੀ ਯਮੀ ਲੱਗ ਰਹੀ ਹੋਣੀ, ਤੁਹਾਡੇ ਘਰ ਸਾਰੇ ਖੁਸ਼ ਹੋ ਕੇ ਖਾਂਦੇ ਹੋਣੇ ਹੈ।
ਹਾਂਜੀ ਮੇਰੇ ਬੱਚੇ ਦੇ ਬਹੁਤ ਖੁਸ਼ ਹੋ ਕੇ ਖਾਂਦੇ ਨੇ, ਤੁਹਾਡੇ ਵੀ ਬਹੁਤ ਖੁਸ਼ ਹੋ ਕੇ ਖਾਣਗੇ।
ਅੱਛਾ, ਚਲੋ ਮੈਂ ਵੀ ਮੈਂ ਵੀ ਟਰਾਈ ਜ਼ਰੂਰ ਕਰਾਂਗੀ।
ਹੂੰ-ਹੂੰ, ਮੋਸਟਲੀ ਬੱਚਿਆਂ ਨੂੰ ਬਹੁਤ ਪਸੰਦ ਆਉਂਦੀ ਐ।
ਅੱਛਾ ਚਲੋ, ਚਲੋ ਵਧੀਆ ਗੱਲ ਹੈਗੀ ਹੈ, ਮੈਨੂੰ ਤੁਸੀਂ ਦੱਸੀ ਰੈਸਿਪੀ ਮੈਂ ਸਵੇਰੇ ਐਦਾ ਬਣਾਵਾਂਗੀ ਐਵੇਂ ਦੀ, ਆਪਾਂ ਉਵੇ ਤੜਕੇ ਵਾਲੀ ਵੀ ਬਣਾ ਲੈਂਦੇ, ਹਾਂ ਜਿਵੇਂ ਤੜਕਾ ਲਗਾ ਕੇ ਮੈਗੀ ਬਣਾਨੇ ਹਾਂ। ਟਮਾਟਰ ਪਿਆਜ ਪਾ ਕੇ, ਤੇ ਉਹ ਵੀ ਜਾਮੀ ਦੀ ਮੈਗੀ ਤੇ ਵੈਸੇ, ਵੀ ਅੱਜ-ਕੱਲ੍ਹ ਤਾਂ ਬੱਚੇ ਮੈਗੀ ਦੁੱਧ ਪਾ ਕੇ ਵੀ ਬਣਾਉਣ ਲੱਗ ਗਏ ਨੇ, ਦੁੱਧ ਪਾ ਕੇ, ਘਿਓ ਪਾ ਕੇ ਨਾ, ਤੇ ਮੈਨੂੰ ਥੋੜਾ ਦੁੱਧ ਵਾਲ਼ਾ ਕੋਂਬੀਨੇਸ਼ਨ ਸਹੀ ਨੀ ਲੱਗਦਾ, ਕਿ ਮੈਦਾ ਹੁੰਦਾ ਫਿਰ ਜੇ ਦੁੱਧ ਪਾ ਦੋ ਹਨਾ।
ਹੂੰ, ਨਹੀਂ ਦੁੱਧ ਵਾਲੀ ਵੀ ਬਣਦੀ, ਉਹ ਵੀ ਕਾਫੀ ਅੱਛੀ ਲੱਗਦੀ ਏ,
ਹਾਂਜੀ, ਹਾਂਜੀ, ਵੈਸੇ ਮਤਲਬ ਹੁੰਦਾ ਤੇ ਮੈਦਾ ਹੀ, ਕਿ ਇਨੀ ਨਹੀਂ ਖਾਣੀ ਚਾਹੀਦੀ ਲੇਕਿਨ ਹਾਂ। ਐਵੇ ਕਦੀ ਕਦਾਰ, ਪੰਦਰਾਂ ਵੀਹ ਦਿਨ 'ਚ ਇੱਕ ਵਾਰ ਖਾਣ ਨੂੰ ਕੋਈ, ਉਹ ਵੀ ਨਹੀਂ ਹੈ, ਕਿ ਟੇਸਟ ਵਾਸਤੇ ਮੂੰਹ ਦੇ ਸਵਾਦ ਵਾਸਤੇ। ਅਤੇ ਬੱਚਿਆਂ ਨੂੰ ਵੀ ਦੇ ਦਿਉ, ਖੁਦ ਵੀ ਖਾ ਲਉ।
ਹੁਣ ਕੀ ਕਰੀਏ ਬੱਚੇ ਨਹੀਂ ਮੰਨਦੇ ਹੈ, ਨਾ ਮੈਗੀ ਤੇ ਖਾਣੀ ਉਹਨਾਂ ਨੇ
ਹਾਂਜੀ, ਹਾਂਜੀ ਨਹੀਂ ਕਦੀ ਕਦਾਰ ਤੇ ਕੋਈ ਨੀ ਚੱਲਦਾ ਵੇਂ ਬੱਚਿਆਂ ਦੇ ਦੋ ਬਟ ਰੋਜ਼-ਰੋਜ਼ ਨੂਡਲਸ ਖ਼ਰਾਬ ਕਰਦੇ ਨੇ ਤੇ ਕਦੀ। ਠਕੇਦਾਰ ਦੀ ਤਾਂ ਕੋਈ ਗੱਲ ਹੀ ਨੀ ਹੁੰਦੀ, ਥੋੜਾ ਬਹੁਤ ਹਰ ਇੱਕ ਚੀਜ਼ ਖਾਣੀ ਚਾਹੀਦੀ, ਪੰਦਰਾਂ ਵੀਹ ਦਿਨ ਵਿੱਚ ਮਹੀਨਾ।
ਹਾਂਜੀ,
ਤੁਸੀਂ ਜੇੜੀ ਰੈਸਪੀ ਦੱਸੀ ਏ ਨਾ, ਮੈਂ ਹੁਣੇ ਈ ਕਾਗਜ਼ ਤੇ ਨੋਟ ਕਰ ਲੈਂਨੀ ਆਂ ਫੇਰ ਮੈਂ ਕਦੀ ਭੁੱਲ ਨਾ ਜਾਵਾਂ। ਸਵੇਰੇ ਹੀ ਬਣਾ ਕੇ ਦਾਂਗੀ ਬੱਚਿਆਂ ਨੂੰ।
ਹਾਂਜੀ ਜ਼ਰੂਰ ਟਰਾਈ ਕਰਨਾ ਬਹੁਤ ਪਸੰਦ ਆਏਗੀ ਬੱਚਿਆਂ ਨੂੰ ਇਹ।
ਹਾਂਜੀ-ਹਾਂਜੀ ਚਲੋ ਭੈਣ ਜੀ ਮੈਂ ਰੱਖਦੀ ਹਾਂ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ।